ਹੈ। ਸਤਿ। ਸ੍ਰੀ। ਅਕਾਲ। ਮੈਮ। ਕਿਵੇੰ ਹੋ ਜੀ। ਹੋਰ। ਘਰੇ। ਠੀਕ। ਨੇ। ਸਾਰੇ। ਜੀ।
ਹਾਂਜੀ-ਹਾਂਜੀ। ਸਭ। ਵਧੀਆ।
ਤੇ। ਆਪਾਂ। ਫਿਰ। ਪਰਿਵਾਰ। ਦੇ। ਟੋਪਿਕ। 'ਤੇ। ਗੱਲ। ਕਰਾਂਗੇ।
ਹਾਂਜੀ-ਹਾਂਜੀ।
ਬਾ। ਕਰਨੀ। ਹੈ।। ਜੇ। ਮੈਮ। ਹੋਰ। ਤੁਸੀਂ। ਦਿਲੋ। ਜੇ। ਕੋਈ। ਦੱਸਣਾ। ਤਾਂ। ਦੱਸ। ਦਿਓ।
ਨਹੀਂ-ਨਹੀਂ। ਤੁਸੀਂ। ਜੋ। ਟੋਪਿਕ। ਕੀਤਾ। ਉਹੀ। ਪਰਿਵਾਰ। ਤੇ। ਕਰਦੇ।
ਠੀਕ। ਹੈ। ਜੀ।
ਹਮ।
ਅ। ਤੁਹਾਡੇ। ਜੀ। ਪਰਿਵਾਰ। ਜਿਵੇਂ। ਜੁਆਇੰਟ। ਫੈਮਿਲੀ। 'ਚ। ਰਹਿੰਦੇ। ਹੋ।
ਹਾਂਜੀ-ਹਾਂਜੀ ਜੁਆਇੰਟ ਫੈਮ
ਹਾਂਜੀ। ਹੁਣ ਤਾਂ ਅੱਜ ਦੇ ਟਾਈਮ ਚ ਜੀ ਬੜੇ ਘੱਟ ਹੀ ਘਰ ਮਿਲਦੇ ਨੇ ਜੀ ਜੁਆਇੰਟ ਫੈਮਿਲੀ ਵਾਲੇ ਜੀ
ਹਾਂ। ਤਾਂ ਬਹੁਤ ਜ਼ਿਆਦਾ
ਹਾਂਜੀ।
ਹੱਜਕੱਲ ਨੀ ਰਹਿ ਸਕਦੀਆਂ ਇਕੱਠੀਆਂ ਹਮ ਹਾਂ। ਵਧੀਆ ਇਕੱਠੇ ਰਹਿਣਾ ਵੀ।
ਹਾਂਜੀ ਵਧੀਆ ਜੀ ਇਕੱਠਾ ਰਹਿਣਾ ਹਾਂ ਤੇ ਵਧੀਆ ਉਹੀ ਹੈ ਨਾ ਜੀ ਇਕ ਇਕੱਠੇ ਘਰਾਂ 'ਚ ਬਰਕਤ ਵੀ ਰਹਿੰਦੀ ਹੈ ਜੀ ਪੂਰੀ ਤੇ ਹਾਂਜੀ ਤੇ ਹੁਣ ਤਾਂ ਬਸ ਇਹੀ ਹੈ ਵੀ ਅਸੀਂ ਦੋ ਤੇ ਸਾਡੇ ਦੋ ਤੇ ਬਸ ਸਾਨੂੰ ਹੋਰ ਕੋਈ ਚਾਹੀਦਾ ਬਸ ਅੱਜ ਕੱਲ੍ਹ ਤਾਂ ਇਹੋ ਜਿਹਾ ਸਮਾ ਆਇਆ ਪਿਆ
ਆਓ ਇਓ ਆ ਬਸ ਇਹੀ ਗੱਲ
ਹਾਂਜੀ।
ਬਿਲਕੁਲ
ਪਰਿਵਾਰਾਂ ਚ ਰਹਿ ਕੇ ਕੋਈ ਹੈ ਨਹੀਂ ਗਾ ਖੁਸ਼ ਵੈਸੇ ਹਾਂਜੀ।
ਤਾਂ ਪਹਿਲੇ ਤਾਂ ਸੀਗੀਆਂ ਸਾਰੇ ਇਹਨਾਂ ਇਨਾ ਪਰਿਵਾਰ ਇਕੱਠਾ ਰਹਿੰਦਾ ਸੀ।
ਹਾਂਜੀ ਇਕੱਠੇ ਕੱਠ ਇਕੱਠੇ ਰਹਿਣਾ ਸ਼ਾਮ ਨੂੰ ਇਕੱਠੇ ਬਹਿ ਕੇ ਗੱਲਾਂ ਕਰਨੀਆਂ
ਹੁਣ ਤਾਂ ਅੱਜ ਕੱਲ ਕਿਸੇ ਨੂੰ ਕੋਈ ਦੇਖ ਨਹੀਂ ਸਕਦਾ
ਹਾਂਜੀ ਹੁਣ ਤਾਂ ਬਸ ਦੇਖ ਕੇ ਇੱਕ ਦੂਜੇ ਨੂੰ ਦੇਖ ਕੇ ਖੁਸ਼ ਕਿਤੇ ਆਉਣਾ ਜੀ ਬੰਦਾ ਦੇਖ ਕੇ ਦੇ ਜੇ ਸੜੇ ਨਾ ਤਾਂ ਵੀ ਠੀਕ ਹੈ ਜੀ
ਸਹੀ ਗੱਲ
ਹਾਂ ਹੁਣ ਤਾਂ ਬਸ ਇਹ ਹੈ ਵੀ ਸਾਡੇ ਤੋਂ ਕੋਈ ਥੋੜ੍ਹਾ ਉੱਚਾ ਹੋਇਆ ਨਹੀਂ ਕਿ ਬੰਦੇ ਸੋਚਦੇ ਨੇ ਨਹੀਂ- ਕੀ ਕਰੀਏ ਕਿਵੇਂ ਹੋਇਆ ਹਾਂ ਉਹ-ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਜੀ ਸ਼ਾਮ ਨੂੰ ਬੈਠ ਕੇ ਇਕੱਠੀਆਂ ਗੱਲਾਂ ਕਰਨੀਆਂ ਲੇਟ ਲੇ ਲੇਟ ਤੱਕ ਬੈਠੇ ਰਹਿਣਾ ਬਜ਼ੁਰਗਾਂ ਦੇ ਕੋਲ ਬਹਿਣਾ ਉਹ ਕੁਛ ਨਹੀਂ ਗਾ ਜੀ
ਅੱਜ ਕੱਲ ਬਜ਼ੁਰਗਾਂ ਕੋਲ ਬਹਿਨ ਦਾ ਟਾਈਮ ਹੀ ਨਹੀਂ
ਹਾਂਜੀ, ਅੱਜ ਕੱਲ੍ਹ ਜੀ ਜੇ ਟਾਈਮ ਹੈ ਵੀ ਤਾਂ ਬਹਿੰਦੇ ਨਹੀਂ ਜੀ। ਹਾਂਜੀ, ਉਹੀ ਹੈ ਨਾ ਜੇ ਬਸ ਹਾਂ ਜਨਰੇਸ਼ਨ ਨੂੰ ਅੱਜ ਦੇ ਟਾਈਮ ਚ ਤਾਂ ਬਸ ਇਹ ਫੋਨ ਨ ਲੈ ਕੇ ਬਹਿ ਗਿਆ, ਬਸ ਇਹ ਹੈ ਵੀ ਜੇ ਫੋਨ ਹੈ ਤਾਂ ਆਪ ਤੁਹਾਨੂੰ ਕਿਸੇ ਦੀ ਲੋੜ ਵੀ ਹੈ ਨੀ ਗੀ
ਲੋੜ ਹੀ ਨੀ, ਫੋਨ ਤਾਂ ਆ ਨਿੱਕੇ -ਨਿੱਕੇ ਬੱਚੇ ਚਲਾਉਣ ਲੱਗ ਗਏ ਨਾ
ਹਾਂਜੀ
ਸਭ ਪਤਾ ਉਹਨਾਂ ਨੂੰ ਤੇ ਪਹਿਲੇ ਜਮਾਨੇ ਦੀਆਂ ਕੋ, ਦੇਖਲੋ ਨਾ ਕੋਈ ਫੋਨ ਹੁੰਦੇ ਸੀ। ਚਿੱਠੀਆਂ ਆਉਂਦੀਆਂ ਸੀ, ਤਾਂ ਵੀ ਵਧੀਆ ਸੀ ਇਹ ਸਾਰੇ, ਅੱਜ ਕੱਲ ਜਿੰਨੀ ਸਹੂਲਤਾਂ ਮਿਲ ਗਈਆਂ, ਓਨੇ ਪਰੇਸ਼ਾਨੀਆਂ ਆ ਗਈਆਂ ਹਮ
ਅਸੀਂ ਵੀ, ਅਸੀਂ ਵੀ ਜੁਆਇੰਟ ਫੈਮਿਲੀ ਚ ਰਹਿੰਦੇ ਹਾਂ।
ਅੱਛਾ- ਅੱਛਾ
ਹਾਂਜੀ
ਠੀਕ, ਮੈਰਿਡ ਹੋ ਤੁਸੀਂ
ਨਹੀਂ ਮੈਮ, ਮੈਰਿਡ ਨੀਗਾ ਮੈਂ, ਹਾਂਜੀ ਬਸ ਹੁਣ ਘਰਦਿਆਂ ਦੀ ਤਿਆਰੀ ਹੈਂ, ਬਸ
ਅੱਛਾ ਤਿਆਰੀ ਹੈ, ਠੀਕ ਹੈ ਵਧੀਆ
ਬਸ ਹੁਣ ਤਾਂ ਕਰਦੇ ਕਹਿੰਦੇ ਨੇ ਵੀ ਮਹੀਨਾ ਨੀ ਅਗਲੇ ਦੋ ਮਹੀਨੇ ਨਿਕਲਣ, ਬਸ ਦੇਖੋ ਛੇਤੀ ਮੁੰਡੇ ਦਾ
ਸਹੀ, ਨਹੀਂ-ਨਹੀਂ ਹੋਣਾ ਵੀ ਚਾਹੀਦਾ, ਟਾਈਮ ਨਾਲ।
ਵੈਸੇ ਇਹ ਵੀ ਐ ਜੀ, ਉਮਰ ਰਹਿੰਦੇ ਵਿਆਹ ਵੀ ਬੰਦੇ ਨੂੰ ਕਰਾ ਲੈਣਾ ਚਾਹੀਦਾ।
ਕਰਰਾ ਲੈਣਾ ਚਾਹੀਦਾ, ਸਹੀ ਗੱਲ ਹੈ ਬਿਲਕੁਲ। ਹੂੰ
ਬਸ ਹੁਣ ਘਰਦੇ ਕਹਿੰਦੇ ਨੇ ਚਲੋ ਕੋਈ ਨਹੀਂ ਮ ਕਾ, ਜਿਵੇਂ ਥੋਨੂੰ ਠੀਕ ਲੱਗੇ, ਦੇਖਲੋ।
ਹੂੰ, ਹੂੰ।
ਫਿਰ ਉਹੀ ਹੈ ਨਾ, ਬੀ ਜੁਆਇੰਟ ਫੈਮਲੀ'ਚ ਫਿਰ ਇਨਾ, ਇੰਨਾ ਮਤਲਬ ਵੀ ਨੀ ਬਨਦਾ ਬੰਦੇ ਦਾ ਬੋਲਣ ਦਾ ਵੀ ਕਿਉਂ ਘਰਦੇ ਅੱਗੇ, ਵੱਡੇ ਜਿਵੇਂ ਵੱਡੇ ਬਹੁਤ ਬੈਠੇ ਹੁੰਦੇ ਨੇ, ਘਰਦੇ। ਕਾਕੇ, ਚਾਚੇ, ਤਾਏ, ਦਾਦੇ ਹਾਂ, ਮੈਂ ਕਿਹਾ ਜੀ ਜਿਵੇਂ ਥੋਨੂੰ ਠੀਕ ਲੱਗੇ ਵਧੀਆ ਐ, ਤੁਸੀਂ ਜਿਹੜਾ ਕਰੋਗੇ ਸਾਡੀ ਭਲਾਈ ਵਾਸਤੇ ਹੀ ਕਰੋਂਗੇ।
ਉਹ ਤਾ, ਹੈਗਾ ਹੀ ਹੈ।
ਹਾਂਜੀ! ਤੇ, ਉਹੀਆ ਨਾ ਬੀ ਬਜ਼ੁਰਗਾਂ ਦੀ ਜਿਹੜੀ ਪਾਰਖ ਹੁੰਦੀ ਐ, ਉਹ ਅੱਜ ਦੇ ਬੱ ਚਿਆਂ ਨਾਲੋ ਕਿ, ਕਿਤੇ ਜ਼ਿਆਦਾ ਰਹਿੰਦੀ ਹੈ, ਹਾਂਜੀ।
ਹੂੰ, ਨਹੀਂ-ਨਹੀਂ ਵਧੀਆ, ਜਿਹੜਾ ਕੰਮ ਟਾਈਮ ਨਾਲ ਹੋਜੇ ਨਾ
ਹਾਂਜੀ।
ਹੋਰ ਸੁਣਾਓ?
ਹੋਰ, ਸੁਣਾਓ ਜੀ?
ਹੋਰ, ਤੁਸੀਂ ਵੱਡੇ ਹੋ ਘਰ'ਚੋ?
ਹਾਂਜੀ?
ਤੁਸੀਂ ਵੱਡੇ ਹੋ ਘਰ'ਚੋਂ?
ਹਾਂ, ਬਹ ਅਸੀਂ ਦੋ ਭੈਣ-ਭਰਾ ਹੈਗੇ ਹਾਂ, ਦੋਨਾਂ 'ਚੋਂ ਮੈਂ ਵੱਡਾ ਹੈਗਾ।
ਅੱਛਾ ਜੀ, ਭੈਣ ਦੀ ਵੀ ਨੀ ਹੋਈ ਹੋਣੀ।
ਹਾਂਜੀ।
ਅੱਛਾ, ਠੀਕ।
ਹਾਂਜੀ, ਤੇ, ਬਸ ਹਾਂ, ਵੈਸੇ ਹੁਣ ਬਸ ਅਸੀਂ ਦੋ ਭੈਣ-ਭਰਾ ਰਹਿੰਦੇ ਹਾਂ, ਸੋਲਾਂ-ਸੱਤ ਤਰ੍ਹਾਂ ਜਣਿਆਂ ਦੇ ਵਿੱਚੋਂ, ਹਾਂਜੀ।
ਠੀਕ
ਮਤਲਬ ਮੰਨ ਕੇ ਚਲੋ, ਜੁਆਇੰਟ ਫੈਮਿਲੀ ਬਹੁਤ ਵੱਡੀ ਹੈ, ਸਾਡੀ। ਹਾਂਜੀ, ਛੇ ਮੇ ਹਾਂ, ਛੇ ਮੇਰੇ ਤਾਏ ਰੇ ਹੋ ਗਏ, ਤੇ ਹਾਂ, ਓਨਾਂ ਦੇ ਮੁੰਡੇ ਹੋ ਗਏ, ਓਨਾਂ ਦੇ ਪੋਤੇ ਹੋ ਗੇ। ਹਾਂਜੀ, ਪੋਤੀਆਂ ਹੋ ਗੀਆਂ, ਹਾਂਜੀ।
ਚੱਲ ਵਧੀਆ, ਪੇਆਰ ਐਂਵੇ ਬਨਿਆ ਰਵੇ ਵਧੀਆ।
ਹਾਂਜੀ, ਸਈ ਗੱਲ ਐ ਜੀ ਓਈ ਐ। ਹਾਂਜੀ, ਓ -ਓ ਇੱਕ ਗੱਲ ਹੋਰ ਐ ਜੀ, ਜਿਵੇਂ, ਅੱਜ ਦੇ ਬੱ ਚ ਨੀ ਰਹਿੰਦੇ ਨਾ ਜੁਆਇੰਟ ਫੈਮਲੀਆਂ ਦੇ ਵਿੱਚ ਤਾਂ ਓਨਾ ਨੂੰ ਓਨਾ ਨੂੰ ਨਾ ਉਸ ਚੀਜ਼ ਦਾ ਪਤਾ ਵੀ ਨੀ ਗਾ ਬੀ ਕੀ ਹੁੰਦਾ ਹੈ?
ਨਾ ਹੁਣ ਸਾਡੀ ਵੀ ਜੁਆਇੰਟ ਫੈਮਿਲੀ ਐ। ਅਸੀਂ ਤਾਂ ਸੈਣ ਕਰ ਲਯਾ ਬੱਚੇ ਨੀ ਕਰਦੇ ਪਏ ਇੱਕ-ਦੂਜੇ ਦੀ ਬੱਚੇ ਨੀ ਨਾ ਕਰਦੇ ਆਪ ਤਾਂ ਕਰ ਲਿਆ ਅਸੀ।
ਹਾਂ ਉਹੀ ਹੈ ਜਿਵੇਂ ਮੇਰੇ ਹੁਣ ਮੇਰੇ
ਤਾਂ ਮੇਰਾ ਕਮਰਾ ਐ ਵੀ ਹੋਵੇ ਮੇਰੀ ਚੀਜ਼ ਐ ਵੀ ਹੋਵੇ ਸਾਰੀ। ਸਾਰੀ ਚੀਜ਼ ਭਾਲਦੇ ਹੁਣ ਬੱਚੇ ਜਿਵੇਂ ਦੇਖਦੇ ਆ ਬਾਰ ਜਾ ਕੇ
ਹਾਂ ਜੁਆਇੰਟ ਫੈਮਲੀਆਂ ਦੇ ਵਿੱਚ ਕੀ ਹੈ ਵੀ ਸਹੂਲ ਤਾਂ ਵੈਸੇ ਬਹੁਤ ਹੁੰਦੀਆਂ ਨੇ ਪਰ ਜਿਹੜੀਆਂ ਹੁਣ ਦੇ ਵਿੱਚ ਚਾਹੁੰਦੇ ਨੇ ਉਹ ਨਹੀਂ ਹੁੰਦੀਆਂ।
ਉਹ ਨਹੀਂ ਹੁੰਦੀਆਂ ਤੁਹਾਨੂੰ ਪਤਾ ਪਹਿਲੇ ਦੀਆਂ ਬਜ਼ੁਰਗਾਂ ਹੁਨ ਕਰਨ ਦਿੰਦੀਆਂ। ਪਹਿਲੇ ਦੀਆਂ ਬਜ਼ੁਰਗ ਕਰਨ ਦਿੰਦੀਆਂ ਸੀ ਅੱਜ ਕੱਲ੍ਹ ਤਾਂ ਫੇਰ ਫ਼ਰਕ ਪੈ ਗਿਆ ਨਾ ਉਹ ਬੱਚੇ ਸੁਨਦੇ ਨੀ ਕਿਸੇ ਦੀ।
ਹਾਂ ਹੁਣ ਤਾਂ ਫੇਰ ਵੀ ਚਲੋ ਮਾਪੇ ਵੀ ਸੋਚਦੇ ਨੇ ਵੀ ਚਲੋ ਨਹੀਂ ਟਾਈਮ ਬਦਲਿਆ ਆਪਾਂ ਨੂੰ ਵੀ ਥੋੜਾ ਮੋਟਾ ਬਦਲਨਾ ਚਾਹੀਦਾ ਟਾਈਮ ਦੇ ਨਾਲ ਇਹ ਹਾਂ ਉਹ ਜਿਹੜੇ ਪਰ ਜਿਵੇਂ ਬਜ਼ੁਰਗ ਬੈਠ। ਬੈਠੇ ਨੇ ਦਾਦਾ ਦਾਦੀ ਨੇ ਉਹ ਨੀ ਹੁਣ ਦੇ ਟਾਈਮ ਦੇ ਅਕੋਰਡਿੰਗ ਢਲ ਸਕਦੇ।
ਸਹੀ ਗੱਲ ਬਿਲਕੁਲ
ਹਾਂ ਬਸ ਏਦਾਂ ਹੀ ਚੱਲਦਾ ਵਧੀਆ ਹੈ ਮੈਂ ਕਿਹਾ ਚਲੋ ਜਿਵੇਂ ਚੱਲੀ ਜਾਂਦਾ ਚੱਲਣ ਦੋ।
ਆ ਸਹੀ ਗੱਲ ਆ ਚੱਲੀ ਆਣਾ ਹਾਂ ਫੇਰ ਬੱਚਿਆਂ ਨੇ ਵੀ ਅਪਨੀ ਲਾਈਫ ਚ ਆਪੇ ਸੈਟ ਹੋ ਜਾਨਗੇ
ਹਾਂ ਸੈੱਟ ਹੋਣ ਤੋਂ ਬਾਅਦ ਹ ਉਹੀ ਏ ਨਾ ਵੀ ਜਿਵੇਂ ਵੱਡੇ ਸਾਡੇ ਬਜ਼ੁਰਗ ਸੀਗੇ ਉਹ ਕੱਠੇ ਰਹਿ ਨੀ ਸੀਗੇ। ਹੁਣ ਬੱਚੇਆਂ ਦਾ ਕੋਈ ਪਤਾ ਨੀ ਗਾ ਕੋਈ ਕਿਤੇ ਪੜ੍ਹ ਰਿਹਾ ਕੋਈ ਕਿੱਥੇ ਕੋਈ ਕੋਈ ਕਿੱਥੇ ਪੜ੍ਹ ਰਿਹਾ ਪਤਾ ਨੀ ਕਿੱਥੇ ਕਿੱਥੋਂ ਕਿਵੇਂ ਕਿਵੇ ਕਿਸੇ ਨੇ ਸੈਟਲ ਹੋਣਾ।
ਹੁਨ ਪੇਰੈਂਟਸ ਦਾ ਵੀ ਇਹੋ ਧਿਆਨ ਹੈ ਨਾ ਬੱਚੇ ਪੜ੍ਹਾਣੇ ਆ ਬੱਚੇ ਸਟੈਂਡ ਕਰਨੇ ਅਸੀਂ ਬਾਹਰ ਭੇਜਨਾ।
ਚਲੋ ਜੇ ਬਾਹਰ ਵੀ ਕਿਤੇ ਰਹਿਣਗੇ ਤੇ ਵਧੀਆ ਹੈ ਜਿੱਥੇ ਵੀ ਰਹਿਣ ਬਸ ਬੱਚੇ ਸੁਖੀ ਨਾਲ ਰਹਣ ਹਾਂ ਹੋਈ ਹੈ ਬੱਚੇ ਸਟੈਂਡ ਹੋ ਜਾਨ ਨਾ ਤਾਂ ਮਾਪਿਆਂ ਦੀ ਅਹ ਆ ਜਿਵੇਂ ਆਪਾਂ ਕਹਿੰਦੇ ਹ ਨਾ ਵੀ ਟੈਨਸ਼ਨ ਘੱਟ ਜਾਂਦੀ ਹੈ ਬਿਲ
ੳਹ ਤਾਂ ਹੈਗਾ ਈ ਏ ਬਿਲਕੁਲ।
ਚ ਵਧੀਆ ਬੱਚੇ ਪੜ੍ਹ ਲਿਖ ਜਾਨ ਅਪਨਾ ਪਤਾ ਲੱਗਦਾ ਉਹਨਾਂ ਨੂੰ ਵੀ ਨਾਲੇ ਪਰਿਵਾਰ ਦਾ।
ਕੀ ਤੁਸੀਂ ਤਾਂ ਮੈਰਿਡ ਈ ੳ ਨਾ
ਹਾਂਜੀ ਹਾਂਜੀ ਮੇਰੇ ਦੋ ਬੇਟੇ ਏ। ਹਾਂਜ ਨਹੀਂ ਬੇਟੀ ਨੀ ਹੁ।
ਵੱਡੇ ਵੱਡੇ ਨੇ ਜਵਾਕ ਕੇ ਛੋਟੇ ਨੇ
ਜਰੇ ਆਏਤ ਬੇਟਾ ਤੇਹਰਾ ਸਾਲ ਰ ਆਏ ਤ ਪ ਪੰਜ ਸਾਲ
ਠੀਕ ਹੈ ਜੀ।
ਹਮ ਹਾਂਜੀ-ਹਾਂਜੀ ਫੜਕੇ ਫ ਜੁਆਇੰਟ ਫੈਮਿਲੀ ਆ ਨਾ ਤਿੰਨ ਬ੍ਰਦਰ ਐ ਤਿੰਨਾਂ ਦੇ ਦੋ-ਦੋ ਬੱਚੇ
ਠੀਕ ਐ ਜੀ।
ਹਮ
ਫੇ਼ਰ ਤਾਂ ਥੋਡੇ ਵੀ ਮੈਂਬਰ ਤਾਂ ਕਾਫੀ਼ ਨੇ ਘਰੇ
ਹਾਂ ਤੇਰਾਂ ਮੈਂਬਰ ਐ।
ਹਾਂ।
ਕੱਠੇ ਆ ਸਾਰੇ ਵਧੀਆ ਪਿਆਰ ਬਣਿਆ ਹੋਇਆ ਬੱਚੇ ਮਾੜਾ-ਮੋਟਾ ਲੜ, ਲੜ ਵੀ ਪੈਣ ਤਾਂ ਵੀ ਅਸ
ਉਈ ਐ ਜੀ ਪਤਾ ਏ ਕੀ ਏ ਜਿਵੇ ਨਾ ਪਹਿਲਾਂ ਦੇ ਟੈਮ 'ਚ ਮਾ ਬੱਚਿਆਂ ਹਾਂ ਬੱਚਿਆਂ ਬੱਚਿਆਂ ਵੱਲ ਨਾ ਮਾਪ ਤੇ ਧਿਆਨ ਇਹ ਨੀ ਦਿੰਦੇ ਸੀਗੇ ਬੀ, ਏ ਘਰ ਦੇ ਵਿੱਚ ਜੇ ਬੱਚੇ ਲੜ ਪਏ ਤੇ ਉਹਨਾਂ ਦੀਆਂ ਗੱਲਾਂ ਵੱਡਿਆਂ ਦੇ ਵਿੱਚ ਨੀ ਆਉਂਦੀ ਸੀਗੀ ਤੇ ਹੁਣ ਦੇ ਟੈਮ ਇਹ ਐ ਵੀ ਤੁਸੀਂ ਮੇਰੇ ਵੱਡੇ ਬੇਟੇ ਨੂੰ ਕਿਵੇਂ ਕੀ ਕਹਿਤਾ ਯਾ ਮੇਰੀ ਬੇਟੀ ਨੂੰ ਕੀ ਕਹਿ ਤਾ, ਕਿਉਂ ਕਹਿ ਤਾ, ਕਿਵੇਂ ਕਹਿ ਤਾ, ਇਹ ਜਦੋਂ ਜਦੋਂ ਥੋੜ੍ਹੀ ਜੀਆਂ ਗੱਲਾਂ ਵੱਡਿਆਂ ਦੇ ਵਿੱਚ ਆ ਜੇ ਨਾ ਤੇ ਫੇ਼ਰ ਪਰਿਵਾਰ ਨੂੰ ਸੰਭਾਲਣਾ ਔਖਾ ਹੋ ਜਾਂਦੈ। ਹਾਂ ਤੇ ਬੱਚੇ ਦਾ ਉਹੀ ਹਾਂ ਰੱਬ ਦਾ ਰੂਪ ਨੇ ਤੇ ਓ ਤਾਂ ਦੋ ਮਿੰਟਾਂ 'ਚ ਲੜਕੇ ਦੋ ਮਿੰਟਾਂ 'ਚ ਚਲੋ ਵਾਪਿਸ ਉਹ ਵੈਸੇ ਹੀ ਹੋ ਜਾਣੈ, ਉਹਨਾਂ ਨੇ ਤਾਂ ਹਾਂ। ਪਰ ਜੇ ਉਹੀ ਗੱਲਾਂ ਵੱਡਿਆਂ ਦੇ ਵਿੱਚ ਆ ਜਾਣ ਨਾ ਫ਼ੇਰ ਨੀ ਪਰਿਵਾਰ ਸੰਭਲਦੇ
ਹਮ ਇਹ ਤਾਂ ਕਿ
ਤੁਸੀਂ ਵੈਸੇ ਅ ਜਿਵੇਂ ਮੈਂ ਪੰਜਾਬੀ ਬੋਲ ਰਿਆਂ ਸੇਮ ਉਹ ਜਹੀ ਪੰਜਾਬੀ ਬੋਲ ਰੇਂ ਓ ਮੈਨੂੰ ਲੱਗਦਾ ਮੇਰੇ ਆ ਆ ਆਸੇ-ਪਾਸੇ ਦੇ ਈ ਓ
ਹੁਣ ਮੈਨੂੰ ਪਤਾ ਨਈਂ ਤੁਸੀਂ ਕਿਹੜੀ ਜਗ੍ਹਾ?
ਮੈਂ ਤਾਂ ਫਾਜ਼ਿਲਕਾ ਡਿਸਟਰੀਕ ਦਾ ਰਹਿਣ ਆਲਾ ਮਤ
ਹਮ ਅੱਛਾ-ਅੱਛਾ, ਨਈਂ-ਨਈਂ ਮੈਂ ਫਿਰੋਜ਼ਪੁਰ ਦੀ ਹਾਂਜੀ ਓ ਤੁਸੀਂ ਫਾਜ਼ਿਲਕਾ ਕਿਹੜੀ ਜਗ੍ਹਾ ਓ?
ਮੈਂ ਫਾਜ਼ਿਲਕਾ ਅਬੋਰ ਸ਼ਹਿਰ ਦੇ ਅਬੋਰ ਸ਼ਹਿਰ ਦਾ ਪਿੰਡ ਏ।
ਅੱਛਾ! ਠੀਕ ਐ ਠੀਕ ਮੈਂ ਫਿਰੋਜ਼ਪੁਰ ਆਂ ਸਿਟੀ
ਅ ਸਿਟੀ ਫਿਰੋਜ਼ਪੁਰ? ਹਾਂ ਨਹੀਂ ਫੇ਼ਰ ਵੀ ਆਪ ਆਪਣੀ ਭਾਸ਼ਾ ਦਾ ਨਾ ਜ਼ਿਆਦਾ ਫ਼ਰਕ ਕਹਿ ਦੇਗਾ ਫਿਰੋ ਹਾਂ ਫਿਰੋਜ਼ਪੁਰ ਫਾਜ਼ਿਲਕਾ ਦਿਓ ਇੱਕ ਵਾਰੀ ਮੇਰੀ ਹੋਈ ਸੀਗੀ ਪਰਸੋਂ -ਪਰਸੋਂ ਪਰਲੇ ਦਿਨੀ ਗੱਲ
ਭਾਸ਼ਾ ਹੋਰ ਤਰ੍ਹਾਂ ਦੀ ਐ ਮੇਰੀ ਸਿਸਟਰ ਵਿਆਈ ਨਾ ਹੋਰ ਥੋੜ੍ਹੀ ਹੋਰ ਲੈਂਗੁਏਜ਼ ਬੋਲਣ ਲੱਗ ਗੀ ਐ
ਹਾਂ ਉਹਦੇਂ 'ਚ ਕੀ ਐ ਨਾ ਜਿਵੇਂ ਫਾਜ਼ਿਲਕਾ ਡਿਸਟਿਕ ਦੇ ਵਿੱਚ ਇੱਧਰ ਨਾ ਜਿਵੇਂ ਰਾਜਸ ਫਨ ਟੱਚ ਆਉਂਦਾ ਬਾਗੜੀ ਦਾ।
ਹਾਂ ਓਵੇਂ ਬੋਲਣ ਲੱਗ
ਹਾਂ ਤੇ ਵੈਸੇ ਮੈਂ ਅਸੀਂ ਬਾਗੜੀ ਬੋਲਦੇ ਆਂ।
ਅੱਛਾ!
ਹਾਂਜੀ।
ਠੀਕ ਐ ਨਈਂ ਉਹ ਵੀ ਥੋੜੀ-ਜਿਹੀ ਉਹਨੂੰ ਉਹ ਵੀ ਮੈਨੂੰ ਕਹੀ ਜਾਂਦੀ ਸੀ ਤੇ ਉਹ ਵੀ ਐਵੇਂ ਬੋਲਦੀ ਥੋੜੀ-ਜਿਹੀ
ਆ ਓ ਓ ਐ ਨਾ ਬੀ ਥੋੜਾ ਚਲੋ ਥੋੜਾ ਮੋਟਾ ਕੋਲੇਜ਼-ਕੁਲੇਜ਼ ਜਾਈਦਾ ਹੁੰਦਾ ਸੀਗਾ ਨਾਲ ਦੇ ਸੀਗੇ ਸਾਰੇ ਪੰਜਾਬੀ ਤੇ ਹੁਣ ਜਿਵੇਂ ਪੇਪ ਪਰਾਂ ਦੀ ਤਿਆਰੀ ਕੀਤੀ ਏ ਬਸ ਬਸ ਉਸੇ ਕਰਕੇ ਏ ਐ ਵੀ ਥੋੜਾ ਠੀਕ ਰਹਿੰਦਾ ਪੰਜਾਬੀ ਬੋਲ ਸਕਦੇ ਆਂ। ਚੰਗੀ ਤਰ੍ਹਾਂ ਸੁਣ-ਲਿਖ ਸਾਰਾ ਕੁਛ ਕਰ ਸਕਦੇ ਆਂ
ਹਾਂ-ਹਾਂ, ਨਈਂ-ਨਈਂ ਪੜ੍ਹ ਬੋਲ ਸਕਦੇ ਆਂ।
ਤੇ ਬਾਕੀ ਅਸੀਂ ਵੀ ਏ ਐ ਨਾ ਬੀ ਰਾਜਸਥਾਨ ਦੇ ਅਖੀਰ ਦੇ ਵਿੱਚ ਰਹਿ ਜਾਂਦੇ ਆ, ਰਾਜਸਥਾਨ ਦੇ, ਅ, ਪੰਜ ਪੰਜਾਬ ਦੇ ਅਖੀਰ'ਚ ਰਹਿ ਜਾਂਦੇ ਆ, ਰਾਜਸਥਾਨ ਦੇ ਬਿਲਕੁਲ ਕੋਲੇ। ਤਾਂ ਕਰਕੇ ਉਂਹਦੇ'ਚ ਸਾਡੇ ਲਗ ਜਾਂਦਾ, ਹਾਂਜੀ। ਠੀਕ ਹੈ, ਮੈਮ।
ਠੀਕ ਹੈ ਜੀ, ਬਾਏ। ਥੈਂਕਯੂ, ਜ ਥੈਂਕ ਯੂ ਧੰਨਵਾਦ ਤੁਹਾਡਾ। ਪੈਸੇ ਲਿਖਲੇ ਮੈਂ, ਤਾ
ਹੈਲੋ! ਮੈਮ!